ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ
ਹੋਰ ਕਿਵੇਂ ਹੋਣ ਠੀਕ ਠਾਕ ਹੋ
ਹ ਜ ਵਧੀਆ
ਹੋਰ ਘਰ ਪਰਿਵਾਰ ਸਭ ਵਧੀਆ
ਤੁਸੀ ਵਧੀਆ ਜੀ
ਅੱਛਾ
ਹਾਂ
ਹੋਰ ਕੀ ਕਰਦੇ
ਬਸ ਜੀ ਮੈਂ ਪ੍ਰਾਈਵੇਟ ਜੋਬ ਕਰਨਾ
ਕਿ
ਹਜੀ
ਠੀਕ ਹੈ ਠੀਕ ਹੈ
ਤੁਸੀਂ ਕੀ ਕਰਦੇ ਹੋ
ਮੈਂ ਬੱਸ ਫਰੀ ਸੀ
ਅੱਛਾ ਜੀ
ਤੇ ਮੈਂ ਸੋਚਿਆ ਚਲੋ ਤੁਹਾਨੂੰ ਕੋਲ ਕਰ ਦਿੰਦੀ ਹ ਹੈਾ
ਹਾਂਜੀ ਹਾਂਜੀ
ਠੀਕ ਹੈ
ਤੁਸੀਂ ਕੀ ਕਰਦੇ ਹੋ
ਮੈਂ ਬ ਮੈਂ ਵੀ ਜੋਬ ਕਰਦੀ ਹਾਂ ਬਸ ਪਬਲਿਕ ਟਰਾਂਸਪੋਰਟ ਯੂਜ ਕਰਦੀ ਹਾਂ
ਅੱਛਾ ਜੀ ਮਤਲਬ ਕਿਸ ਕੰਮ ਹੋ ਕਿਸ ਬੇਸ ਤੇ ਕੰਮ ਹੈ
ਇਹ ਤਾਂ ਬਸ ਕੰਮ ਤਾਂ ਹੈ ਆਪਣਾ ਕੰਪਨੀ ਦੇ ਵਿੱਚ ਹੀ ਹੈ ਅਤੇ ਫੇਿਰ ਆਉਣਾ ਜਾਣਾ ਜਿਹੜਾ ਹੁੰਦਾ ਹੈ ਟਰਾਂਪੋਰਟ ਪਬਲਿਕ ਟਰਾਂਸਪ ਸਕਟ ਯੂਜ ਕਰਦੀ ਹਾਂ ਕਦੇ ਕਦੇ ਫੇਿਰ ਮੈਂ ਆਪਣਾ ਵਹੀਕਲ ਲੈ ਜਾਂਦੀ ਹਾਂ
ਅੱਛਾ ਜੀ
ਹਾਂਜੀ
ਕਿੰਨੇ ਟਾਈਮ ਦੀ ਜੋਬ ਹੈਗੀ
ਜੋਬ ਤਾਂ ਚਲੋ ਠੀਕ ਹੈ ਹੈਗੀ ਹੈ ਹੈਗੀ ਹੈ ਹੈ ਨਾ ਨੌ ਘੰਟੇ ਦੀ
ਅੱਛਾ
ਜਿਹੜਾ ਆਪਾਂ ਆਉਣ ਜਾਣ ਦੇ ਵਿੱਚ ਉਹ ਹੁੰਦੇ ਆ ਡਿਫੀਕਲਟ ਆਉਂਦੀ ਐ ਡਿਫੀਕਲਟੀਜ਼ ਪਰਸ਼ਾਨੀ। ਆ ਜਦੋਂ ਪਬਲਿਕ ਟਰਾਂਸਪੋਰਟ ਯੂਜ ਕਰਦੇ ਆਂ ਤਾਂ ਫੇਰ ਓਦੋਂ ਲੱਗਦਾ ਐ ਕੀ ਬਹਤ ਵੱਡੀ ਜੋਬ ਆ।
ਅੱਛਾ ਜੀ
ਹਾਂਜੀ
ਹੋਰ ਮਤਾ ਕਿੰਨੇ ਟੈਮ ਦੀ 'ਚ ਜੋਬ ਏ। ਹੈ ਬਾਰਾਂ ਘੰਟੇ ਦੀ। ਹੈਲੋ
ਹਾਂਜੀ ਹਾਂਜੀ
ਹੂੰ
ਮੈਂ ਟਰਾਂਸਪੋਰਟ ਦੀ ਗੱਲ ਕਰਦੀ ਸੀ। ਕੀ ਟਰਾਂਸਪੋਰਟ ਤੇ-
ਹਾਂਜੀ ਹਾਂਜੀ
ਹਾਂਜੀ। ਜੋਬ ਦਾ ਤਾਂ ਚਲੋ ਬਾਦ 'ਚ ਓ ਰੈ ਗਿਆ ਕਿ- ਅਹ ਟਰਾਂਸਪੋਰਟ ਤਾਨੂੰ ਕੀ- ਮਤਲਬ ਤੁਸੀਂ ਆਪਣਾ ਵਹੀਕਲ ਜਾਂਦੇ ਓ ਜਾਂ ਟਰਾਂਸਪੋਰਟ ਯੂਜ ਕਰਦੇ ਓ ਪਬਲਿਕ ਜਾਂ ਪ੍ਰਵੇਟ? ਜਾਂ ਕੋਈ ਵੀਕਲ ਵਗੈਰਾ ਬੱਸਿਸ, ਟ੍ਰੇਨ। ਕਿੱਦਾਂ ਜਾਂਦੇ ਆਂ ਆਂਦੇ ਓ ਜੋਬ ਤੋਂ?
ਮੈਂ ਨਈ ਵੀਹਕਲ ਓ ਬਾਈਕ ਹੋ ਗਈ।
ਅੱਛਾ ਬਾਈਕ ਤੇ ਜਾਂਨੇ ਓ।
ਹਾਂਜੀ
ਅੱਛਾ ਅੱਛਾ
ਹੂੰ
ਮੈਂ ਵੀ ਬੱਸ ਕਦੇ -ਕਦੇ ਆਪਣੇ ਸਕੂਟਰੀ ਲੈ ਜਾਂਨੀ ਆਂ। ਫੇਰ ਜਿਆਦਾਤਰ ਤਾਂ ਮੈਂ ਇਕ ਈ ਪਬਲਿਕ ਟਰਾਂਸਪੋਰਟ ਯੂਜ ਕਰਦੀ ਆਂ। ਬੱਸ ਤੇ ਜਾਂਨੀ ਆਂ
ਚਲ
ਹਾਂਜੀ
ਕਿੰਨੇ ਟੈਮ ਤੋਂ ਕਰਦੇ ਪਏ ਓ ਏ ਜੋਬ
ਮੈਂ ਟਰਾਂਸਪੋਰਟ ਯੂਸ ਕਰਦੀ ਨੂੰ ਮੈਨੂੰ ਹੋ ਗਿਆ ਹੋਊਗਾ ਕਾਫੀ ਟਾਈਮ ਅ- ਸਾਲ ਡੇਢ ਸਾਲ-
ਅੱਛਾ ਜੀ
ਹਾਂਜੀ ਹਾਂਜੀ
ਔਰ ਇਸ ਤੋਂ ਬਾਅਦ ਕੋਈ ਓਵਰ ਟਾਈਮ ਕੰਮ ਨੀ ਕਰਦੇ।
ਨਈ ਨਈ ਕੋਈ ਨੀ ਬਸ ਏਈ ਐ ਕੀ- ਮੈਂ ਸੋਚ ਰੀ ਸੀ ਕੀ ਅ ਆਪਣੀ ਕੋਈ ਗੱਡੀ ਲੈ ਲਾ ਹਨਾ। ਜਿੱਦਾਂ ਤੁਸੀਂ ਮੈਨੂੰ ਕੋਈ ਸੁਜੈਸਟ ਕਰ ਦੋ ਕਿ ਗੱਡੀ ਕਿਹੜੀ ਵਧੀਆ ਹੁੰਦੀ ਆ ਹਨਾ
ਅੱਛਾ ਅੱਛਾ ਮਤਲਬ ਤੁਸੀਂ ਜੀ- ਟਰਾਂਸਪੋਰਟ ਤੇ ਲਾਣ ਆਸਤੇ ਗੱਡੀ ਲੈਣੀ ਏ।
ਨਈ ਨਈ ਓਦਾਂ ਨੀ ਮਤਲਬ ਕੀ ਘਰੇ ਫੈਮਲੀ ਦੇ ਲਈ ਯੂਜ ਕਰਨ ਦੇ ਲਈ। ਕੋਈ ਹਾਂਜੀ- ਹਾਂਜੀ ਕਾਰ।
ਕਿੰਨੇ ਕੇ ਤੱਕ ਦੀ ਰੇਂਜ ਏ।
ਆਈ ਬਸ ਵਧੀਆ ਏ ਕਿ ਦਸ ਪੰਦਰਾਂ ਤੱਕ ਹੋ ਜਵੇ।
ਮਤਲਬ ਕਿੰਨੇ ਫੈਮਲੀ ਮੈਂਬਰ ਕਿੰਨੇ ਨੇ?
ਓ ਤਾਂ ਚਲੋ ਠੀਕ ਐ। ਫੈਮਿਲੀ ਮੈਂਬਰ ਤਾਂ ਚਲੋ ਜੇੜੇ ਚਾਰ ਪੰਜ ਹੁੰਦੇ ਨੇ ਓਈ ਨੇ। ਬਟ ਮੇਨ ਗੱਲ ਏ ਕੀ ਆਪਾਂ ਗੱਡੀ ਲੈਣੀ ਆ। ਵਧੀਆ ਗੱਡੀ ਲੈਣੀ ਆ।
ਹੂੰ
ਓ ਤਾਂ ਫੇਰ ਏ ਹੈ ਕਿ ਚਲੋ ਜੇ ਕੋਈ ਵਿੱਚ ਐਕਸਟਰਾ ਵੀ ਹੋਜੂਗਾ ਹਨਾ ਕੋਈ। ਵੀ ਫੇਰ ਹੋਈ ਜਾਂਦਾ ਨਾ ਫਾਈਵ ਸੀਟਰ ਹਾਂ- ਹਾਂ ਫਾਈਵ ਸੀਟਰ।
ਉਹ ਫਿਰ ਦਸ ਬਾਰਾਂ ਲੱਖ ਚ ਤੁਸੀਂ ਜਾਣਾ ਤੇ ਫੇਰ ਇਹਨਾਂ ਦੀ ਲੈ ਸਕਦੇ ਹੋ ਸੀਫਟ ਵਾਲਿਆਂ ਦੀ ਕਾਰ ਹੋ ਗਈ
ਹਮ ਹਮ ਹਮ
ਫੈਮਲੀ ਕਾਰ ਵਧੀਆ ਹੋ ਗਈ ਸਵਿਫਟ ਵਾਲੀਆ ਦੀ ਵਧੀਆ ਫੈਮਲੀ ਕਾਰ
ਇੱਕ ਹੁਣ ਨਵੀਂ ਜਿਹੀ ਨਵੀਂ ਇਨ ਨੇ ਨਵਾਂ ਮੋਡਲ ਕੱਢਿਆ ਇਹਦਾ ਟਾਟਾ ਵਾਲਿਆਂ ਨੇ ਟਾਟਾ ਟੀ ਆਗੂ ਦਾ ਉਹ ਕਿੱਦਾਂ ਗੱਡੀ ਵਧੀਆ ਹੈਗੀ ਟਾਟਾ ਟਆਗੋ
ਤੁਸੀਂ ਵਧੀਆ ਲੈਦੇ ਹੋ ਸੇਫਟੀ ਵਾਸਤੇ ਅਤੇ ਫਿਰ ਤੁਸੀਂ ਉਹ ਕੀ ਕਹਿੰਦੇ ਆ ਟਾਟਾ ਸਪਾਰੀ ਲੈ ਸਕਦੇ ਹੋ ਸੇਫਟੀ ਰੇਟਿੰਗ ਬੜੀ ਵਧੀਆ
ਅੱਛਾ ਅੱਛਾ
ਟਾਟਾ ਦੀ ਕਾਰਾਂ ਦੀ ਸੇਫਟੀ ਰੇਟਿੰਗ ਵਧੀਆ ਨਾ
ਓਕੇ
ਹਾਂਜੀ
ਤੇ ਇਹ ਜਿਹੜੀਆਂ ਇਹਨਾਂ ਦੀਆਂ ਮਾਰੁਤੀ ਵਾਲਿਆਂ ਦੀਆਂ ਇਹਨਾਂ ਦੀਆਂ ਕਿਵੇਂ ਨੇ
ਰੇਟਿੰਗ ਵਧੀਆ ਨੀ ਆ
ਸੇਫਟੀ ਰੇਟਿੰਗ ਨੀ ਅੱਛੀ ਹੈ।
ਮਤਲਬ ਐਡੈਂ ਚ ਰੇਟਿੰਗ ਵਧੀਆ ਨ ਹੈ
ਅਗਰ ਤੁਸੀਂ ਸੇਫਟੀ ਰੱਖਣੀ ਹੈ ਤਾਂ ਫਿਰ ਟਾਟਾ 'ਤੇ ਜਾਓ
ਹਾਂ ਹਾਂ ਹਾਂ ਵੈਸੇ ਵੀ ਚਲੋ ਅ ਅੱਛੀ ਆ ਰਹੀਆਂ ਹੁਣ ਗੱਡੀਆਂ ਉਹਨਾਂ ਦੀਆਂ ਟਾਟਾ ਵਾਲਿਆਂ ਦੀਆਂ
ਯਾਰ ਬੜੀ ਬਧੀਆ ਗਟੀ ਹੈ ਜ
ਅੱਛਾ ਅੱਛਾ
ਸਿਆਰਾ ਟਾਟਾ ਸਿਆਰਾ ਬੜਾ ਵਧੀਆ ਮੂਡ ਹੈ ਇਹ ਫਰ ਆਓ ਦਸ ਲੱਖ ਦੇ ਅਰਾਉਂਡ ਹੈਗੇ
ਠੀਕ ਹੈ ਠੀਕ ਹੈ
ਓਕੇ
ਇੱਕ ਮੈਂ ਜਿਹੜੀ ਹੁਣ ਇਹਨਾਂ ਦਾ ਨਵਾਂ ਮੋਡਲ ਕੱਢਿਆ ਇਹਨਾਂ ਨੇ ਟਾਟਾ ਟਟੀਆਗੋ ਦਾ ਉਹ ਜਿੱਦਾਂ ਬਜਟ ਫਰੈਂਡਲੀ ਹੈ ਨਾ ਮਤਲਬ ਮੈਂ ਦੇਖੀ ਸੀ ਉਹ ਕੋਈ ਛੇ ਸੱਤ ਲੱਖ ਦੇ ਕਰੀਬ ਸੀਗੀ
ਨਹੀਂ ਅਹ ਮਤਲਬ ਪੰਜ ਛੇ ਸਾ ਪੰਜ ਛੇ ਦੇ ਅੰਦਰ ਪੈ ਜਾਂਦੀ ਉਹ
ਪੰਜਛੇਦ ਅ ਦ ਰਪੀ ਅੱਛਾ ਅੱਛਾ
ਉਹ ਸੱਤ ਅੱਠ ਦੀ ਤਾਂਾ ਪੈਂਦੀ ਅਗਰ ਤੁਸੀਂ ਕਿਸ਼ਤਾਂ ਦੀ ਲਿਮਟ ਜ਼ਿਆਦਾ ਬਣਵਾਉਣੀ ਹੈ ਕਿਤ ਤਾਂ ਜ਼ਿਆਦਾ ਬਣਵਾਉਣੀ ਹੋਵੇ ਨਾ
ਅੱਛਾ ਅੱਛਾ
ਕਿਸ ਤਰ੍ਹਾਂ ਕਿਸ਼ਤਾਂ ਜੇ ਕਾਰਰ ਮਹਿੰਗੀ ਜ਼ਿਆਦਾ ਪੈ ਜਾਂਲਦੀ ਫਿਰ ਕਿਤਾਂ ਜ਼ਿਆਦਾ ਆਪ ਬਣਵਉੀ ਹੋ
ਅੱਛਾ
ਤੁਹਾਾਨੂੰ ਕੌਣ ਸੀ ਕਾਰ ਵਧੀਆ ਲੱਗਦੀ ਬੈਸਟ
ਮੈਨੂੰ ਤਾਂ ਦੇਖੋ ਮੈਂ ਕੋਈ ਇੱਦਾਂ ਪਰਟੀਕੂਲਰ ਤਾਂ ਹੈ ਨਹੀਂ ਬਟ ਮੈਨੂੰ ਜਿਹੜੀ ਪਹਿਲਾਂ ਮੈਨੂੰ ਗੱਡੀ ਵਧੀਆ ਹੁਣ ਨੀ ਪਹਿਲਾਂ ਦੀ ਗੱਲ ਕਰਦੀ ਪਹਿਲਾਂ ਮੈਨੂੰ ਇਹ ਵਰਨਾ ਗੱਡੀ ਸੀ ਉਹ ਬਹੁਤ ਪਸੰਦ ਸੀਗੀ
ਵਰਨਾਂ ਦੀ ਸੇਫਟੀ ਰੇਟਿੰਗ ਵੀ ਹੈ ਨਾ ਹੁ
ਹਾਂ ਵਰਨਾ ਗੱਡੀ ਬੜੀ ਅੱਛੀ ਸੀਗੀ ਇੱਕ ਸਿਆਜ ਗੱਡੀ ਮ ਅੱਛੀ ਲੱਗਦੀ ਉਹਨਾਂ ਦੀ ਸ਼ੇਪ ਜਿ ਅੱਛੀ ਹੁੰਦੀ ਹੈ ਨਾ ਬੋਡੀ ਸਕਚਰ ਜਿਹੜਾ ਉਹਦਾ
ਉਹ ਰੇਸਿੰਗ ਕਾਰਾਂ ਲੱਗਦੀਆਂ
ਹੂ
ਹਾਂਜੀ ਹਾਂਜੀ ਡਾਊਨ ਹੁੰਦੀ ਆ ਨਾ ਉਹ ਕਰਾ
ਅੱਛਾ ਅੱਛਾ।
ਪਰ ਉਹ ਕਾਰਾ ਬੈਸਟ ਨਹੀਂ ਐ ਮਤਲਬ ਅਗਰ ਤੁਸੀਂ ਲੈਣੇ ਪਲਾਸਟਿਕ ਜ਼ਿਆਦਾ ਮਤਲਬ ਓ ਸੇਫਟੀ ਨਹੀਂ ਐ। ਜੋ ਕਾਰਾ ਦੇ ਬੰ ਬੰਪਰ ਲੋਹੇ ਦੇ ਹੁੰਦੇ ਨਾ ਉਹ ਕਾਰਾ ਬੈਸਟ ਹੁੰਦੀਆਂ।
ਹਾਂ ਠੀਕ ਹੈ ਠੀਕ ਹੈ।
ਵਰਨਾ ਚ ਤੇ ਬਹੁਤ ਰੇਟਿੰਗ ਆਂਦੀ ਐ। ਐਕਸੀਡੈਂਟ ਦੀ, ਹਾਂਜੀ।
ਮੈਂ ਸੋਚ ਰਹੀ ਸੀਗੀ ਕਿ ਟਾਟਾ ਲਿਆਂਦੀ ਕੋਈ ਦੇਖ ਲਾਂ ਗੱਡੀ ਫਿਰ।
ਵੈਸੇ ਮੈਂ ਵੇਖਿਆ ਅੱਜ ਕੱਲ ਤੇ ਜ਼ਿਆਦਾਤਰ ਆਰ ਔਰ ਸਕੋਰਪੀਓ ਬਹੁਤ ਵਿਕਦੀ ਏ। ਲੁੱਕ ਵਾਈਜ਼ ਲੈਂਦੇ, ਹਾਂਜੀ ਲੁੱਕ ਵਾਈਜ਼ ਲੋਕ ਬਹੁਤ ਲੈਂਦੇ ਮੈਨੂੰ।
ਮੈਨੂੰ ਉਹ ਕੁਛ ਖ਼ਾਸ ਨੀ, ਸਕਾਰਪੀਓ ਉਹ ਅੱਛੀ ਲੱਗਦੀ ਐ।
ਕੰਫਰਟੇਬਲ ਨੀਂ ਆ ਸਕਾਰਪੀਓ ਅਗਰ ਲੋਡ ਕਿਤੇ ਜਾਣਾ ਹੋਵੇ ਕਿਸੇ ਦੇ ਘਰ
ਹੂੰ ਹੂੰ
ਕੰਫਰਟੇਬਲ ਕਾਰ ਇੱਕ ਹੀ ਹੈਗੀ ਐ ਵੈਸੇ ਇਨੋਵਾ। ਆਰ ਏ ਇਨੋਵਾ ਬਹੁਤ ਕੰਫਰਟੇਬਲ ਕਾਰ ਏ।
ਇਨੋਵਾ।
ਹਾਂਜੀ।
ਹਾਂ ਇਨੋਵਾ ਤਾਂ ਬਹੁਤ ਅੱਛੀ ਏ।
ਹਾਂਜੀ, ਪਰ ਉਹਦਾ ਬਜਟ ਬਹੁਤ ਹਾਈ ਏ।
ਹਾਂ ਓਈ ਤਾਂ।
ਉਹ ਤੇ ਘੱਟੋ ਘੱਟ ਪੈ ਜਾਂਦੀ ਏ, ਠਾਈ ਉੱਨਤੀ ਲੱਖ ਦੀ ਜਾਂਦੀ ਏ।
ਅੱਛਾ ਅੱਛਾ ਠੀਕ ਏ।
ਪਰਸਨਲ ਕਾਰ ਨਹੀਂ ਏ ਤੁਹਾਡੇ ਕੋਲ ਕੋਈ।
ਹਾਂਜੀ।
ਸਾਡੇ ਕੋਲ ਇਸ ਟਾਈਮ ਕੋਈ ਕਾਰ ਨੀ ਆਪਣੇ ਨਾਮ।
ਇਸ ਟਾਈਮ ਤਾਂ ਮੇਰੇ ਕੋਲ ਸਵਿਫਟੀ ਈ ਆ, ਮਤਲਬ ਉਹ ਵੀ ਅ ਮਤਲਬ ਮੇਰੇ ਘਰ ਦੇ ਹੀ ਯੂਜ ਕਰਦੇ ਨੇ।
ਹਾਂ ਸਿਫਟ ਤੇ ਬਹੁਤ ਸੇਲ ਐ ਸਿਫਟ ਦੀ, ਫੈਮਲੀ ਵਾਸਤੇ ਬਹੁਤ
ਮੈਂ ਸੋਚ ਰਹੀ ਏ ਕਿ ਹੁਣ ਆਪਣੇ ਲਈ ਅਲੱਗ ਤੋਂ ਗੱਡੀ ਲੈ ਲਾ ਚਲੋ ਇੱਕ ਤਾਂ ਹੈਗੀ ਈ ਓ ਏ।
ਹੂ
ਮੈਂ ਸੋਚ ਰਹੀ ਸੀਗੀ ਕੋਈ ਵੀ ਚਲੋ ਸਵਿਫਟ ਮੈਂ ਰੱਖ ਲਾਂਗੀ, ਉਹ ਕਰ ਦੇ ਦਾਂਗੀ ਆਪਣੀ ਜਿਹੜੀ ਨਵੀਂ ਗੱਡੀ ਲਵਾਂਗੇ।
ਓਕੇ ਤੁਸੀਂ ਫਿਰ ਟੀਆਗੋ ਲੈ ਲਓ ਨਾ ਉਹੀ ਵਧੀਆ ਏ।
ਹਾਂ ਹਾਂ
ਟੀਆਗੋ ਸੇਫਟੀ ਵਧੀਆ ਹੋਜੂਗੀ।
ਟੀਆਗੋ ਦੀ।
ਹਾਂਜੀ, ਇਸ ਟਾਈਮ ਤੇ ਬਹੁਤ ਟਰੈਂਡ ਜੇ।
ਅੱਛਾ ਅੱਛਾ ਹਾਂ ਉਹਦੀ ਮੈਨੂੰ ਮਤਲਬ ਮੈਂ ਏਦਾਂ ਦੇਖੀ ਸੀਗੀ ਕਿ ਇਹਨਾਂ ਨੇ ਜਦੋਂ ਉਹ ਲਾਂਚ ਕੀਤੀ ਏ ਨਾ ਉਹ, ਉਦੋਂ ਦੇਖੀ ਸੀਗੀ ਮੈਂ। ਹੁਣ ਤਾਂ ਮੈਂ ਕੁਛ ਖ਼ਾਸ ਦੇਖੀ ਨੀ ਐ ਕਿ ਮੇਰਾ ਇੰਨੇ ਮਤਲਬ ਆਪਣੇ ਫੈਮਲੀ ਦੇ ਘਰ ਦੇ ਕੰਮ ਦੇ ਇੰਨੇ ਝੰਜਟ ਹੁੰਦੇ ਨੇ ਕਿ ਟਾਈਮ ਹੀ ਨਹੀਂ ਮਿਲਦਾ ਏਦਾਂ ਦੀਆਂ ਚੀਜ਼ਾਂ ਦੇਖਣ ਦਾ।
ਹੂ, ਹਾਂਜੀ ਏ ਤਾਂ ਹੈ।
ਹਾਂਜੀ-ਹਾਂਜੀ ਚਲੋ ਠੀਕ ਹੈ। ਮਿਲਦੇ ਹਾਂ ਕਰਦੇ ਹਾਂ ਗੱਲ ਬਾਾਤ ਚ'
ਹਾਂਜੀ-ਹਾਂਜੀ
ਹਾਂਜੀ-ਹਾਂਜੀ ਓਕੇ